ਸਤਿ ਸ੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ ਜੀ, ਠੀਕ ਹੋ।
ਵਧੀਆ- ਵਧੀਆ ਤੁਸੀਂ ਸੁਣਾਓ ਕੀ ਹਾਲ ਹੈ।
ਬਸ ਵਧੀਆ ਜੀ।
ਹੋਰ ਜੀ ਕੀ ਕਰ ਰਹੇ ਹੋ, ਸਭ ਵਧੀਆ ਫਸਟ ਕਲਾਸ।
ਵਧੀਆ ਰਹਿਣਾ ਚਾਹੀਦਾ।
ਹੋਰ ਮੌਸਮ ਕਿਵੇਂ ਜੇ ਉੱਥੇ?
ਸਾਡੇ ਇੱਥੇ ਤਾਂ ਮੀਂਹ ਪੈਂਦਾ ਪਿਆ ਜੀ ਰੋਜ਼।
ਸਾਡੇ ਵੀ ਤਿੰਨ ਦਿਨ ਹੋ ਗਏ ਲਗਾਤਾਰ-
ਅੱਛਾ।
ਨਾ ਰੁਕਣੇ ਦਾ ਨਾਮ ਹੀ ਨੀ।
ਅੱਛਾ ਨਹੀਂ ਸਾਡੇ ਇੱਥੇ ਵੀ ਰੋਜ਼ ਪੈਂਦਾ ਪਿਆ ਮੀਂਹ। ਮੀਂਹ ਪੈ ਪੈ ਕੇ ਸੜਕਾਂ ਵੀ ਭਰ ਗਈਆਂ।
ਤੁਹਾਡੀਆਂ ਭਰ ਗੀਆਂ ਸਾਡੀਆਂ ਟੁੱਟ ਵੀ ਗਈਆਂ ਬੁਏ
ਅੱਛਾ ਟੁੱਟ ਗਈਆਂ ਹੈ।
ਹਾਂ। ਸਾਡੇ ਬੂਹੇ ਦੇ ਅੱਗੇ ਥੋੜ੍ਹੀ ਜਹੀ ਅੱਗੇ ਜਾ ਕੇ ਹੈਗਾ ਹੈ ਸੀਵਰੇਜ ਦਾ ਉੱਥੋਂ ਸਾਰੀ ਧੱਸ ਗਈ ਏ ਪਾਣੀ ਨੇ ਆਪਣਾ ਰੱਖਿਆ ਨਾ ਰਸਤਾ ਬਣਾ ਲਿਆ ਆਪੇ ਹੀ। ਪਾਣੀ ਖੜ ਗਿਆ ਸੀ ਬਾਰਿਸ਼ ਕਰਕੇ ਤੇ ਉੱਥੋਂ ਸਾਰੀ ਸੜਕ ਧੱਸ ਗਈ।
ਅੱਛਾ।
ਤੇ ਬਲਕਿ ਕੋਈ ਵੀ ਮਤਲਬ ਆਉਂਦਾ ਜਾਂਦਾ ਪਰੇਸ਼ਾਨ ਹੋ ਰਿਹਾ ਮੈਂ ਕਿਹਾ ਰਾਤ ਬਰਾਤੇ ਬੈਟਰੀ ਰਿਕਸ਼ਾ ਵਗੈਰਾ ਕੋਈ ਆਏ ਤਾਂ ਉਹ ਵਿਚਾਰਾ ਵਿੱਚ ਹੀ ਜਾਵੇ ਸਿੱਧਾ
ਹਾਂਜੀ। ਨਹੀਂ, ਮੌਸਮ ਤੇ ਬਹੁਤ ਬਦਲ ਰਿਹਾ ਜੀ।
ਹੋਰ ਮੈਂ ਹੁਣ ਤਾਂ ਆਪਣੇ ਬੇਟੇ ਨੂੰ ਕਹਿ ਕੇ ਮੈਂ ਕਿਹਾ ਦੋ, ਚਾਰ ਤਸਲੇ ਇੱਥੇ ਮਲਬੇ ਦੇ ਤਾਂ ਪਾ ਦੇ ਕੋਈ ਵਿਚਾਰਾ ਗਿਰੇ ਤਾਂ ਨਾ ਘੱਟੋ ਘੱਟ।
ਹਾਂ ਇਹ ਤੇ ਹੈ ਹੀ, ਨਈ ਤੇ ਕੋਈ ਵੀ ਰਾਤੀ ਗਿਰ ਜੇ ਗਾ।
ਹਾਂ ਪਤਾ ਨਹੀਂ ਲੱਗਦਾ ਬਈ, ਕੁੱਛ ਮੌਸਮ ਐਸਾ ਹਰ ਕਿਸੇ ਔ ਤੇ ਹੁੰਦੀ ਆ ਅਪਣੇ ਘਰ ਜਾਨ ਦੀ ਫਟਾਫਟ ਸੜਕਾਂ ਹੋਈਆਂ ਦੀਆਂ ਸਾਰੀਆਂ ਬੇਕਾਰ ਬਾਰਿਸ਼ ਨੇ ਤਾਂ ਅੱਜ, ਗਰਮੀ ਵੀ ਤਾਂ ਬਥੇਰੀ ਪੈ ਗਈ ਸੀ ਤੇ ਚਾਰ, ਪੰਜ ਦਿਨ ਪਹਿਲੇ ਕਿੰਨੀ ਗਰਮੀ ਸੀ।
ਹਾਂਜੀ ਹਾਂਜੀ। ਪਹਿਲਾਂ ਤਾਂ ਬਾਰਿਸ਼ ਆਉਂਦੀ ਸੀ ਗੁੰਮਾ ਹੋ ਜਾਂਦਾ ਸੀ ਹੁਣ ਤਾਂ ਫਿਰ ਵੀ ਥੋੜਾ ਮੌਸਮ ਠੰਢਾ ਹੋਇਆ ਪਿਆ।
ਆਹ ਹੁਣ ਤਾਂਈ ਹੈ ਵੀ ਤਿੰਨ ਦਿਨ ਤੋਂ ਚੱਲ ਏਸੀ ਵੀ ਸ਼ਾਂਤ ਹੈਗੇ ਤੇ ਨਾ ਚੱਲ ਰਿਹਾ ਠੰਡ ਹੈ।
ਹਾਂਜੀ।
ਹੋਰ ਬਸ ਉਹੀ ਇਸ ਤੋਂ ਬਾਅਦ ਜਿਹੜੀ ਧੁੱਪ ਨਿਕਰਨੀ ਹੈ। ਹੁਣ ਜਿਹੜੀ ਧੁੱਪ ਨਿਕਲੇ ਗਈ ਉਹ ਹੋਰ ਗੰਦੀ।
ਅੱਛਾ।
ਉਹ ਪਿੱਤ ਪਤਾ ਜਾਣੀ ਫਿਰ ਬੱਚਿਆਂ ਦੇ
ਹਾਂ ਇਹ ਤੇ ਹੈ ਹੀ ਫੇਰ ਬੱਚੇ ਤਰਸਦੇ ਰਹਿੰਦੇ ਨੇ ਬਾਰਿਸ਼ ਵਾਸੇ ਨਾਈਏ ਤੇ ਠੀਕ ਹੋਏ।
ਭਜਾਈਏ।
ਹਾਂ ਇਹਦੇ ਨਾਲ ਹੀ ਅੱਜ ਕੱਲ ਤਾਂ ਜੋ ਖਾਮ ਖੰਘ ਤੇ ਬੁਖਾਰ ਸਬ ਨੂੰ ਹੋ ਈ ਜਾਂਦਾ ਹੈ। ਸਾਡੇ ਇੱਥੇ ਵੀ ਇੰਨੇ ਹਾਂਜੀ, ਜਿਹੜੇ ਡਾਕਟਰ ਕੋਲ ਜਾਓ ਭਰਿਆ ਪਯਾ
ਭਰਿਆ ਪਿਆ ਹਾਂ, ਅੱਜ ਕੱਲ ਤਾਂ ਬਈ ਉਹਨਾਂ ਦੀਆਂ ਹੈ ਨਹੀਂ ਸੀ ਜੇ ਡਾਕਟਰਾਂ ਦਾ, ਹੋਰ ਕਿਸੇ ਦਾ ਹੈ ਜਾਂ ਨਹੀਂ, ਡਾਕਟਰਾਂ ਦਾ ਤਾਂ ਹੈ।
ਬਲਕਿ ਮੈਨੂੰ ਵੀ ਹੋਇਆ ਪਿਆ ਸੀ, ਖੰਘ ਲੱਗੀ ਹੋਈ ਸੀ। ਡਾਕਟਰ ਕੋਲ ਗਈ, ਇੰਨੀ ਵੱਡੀ ਲੈਣ ਲੱਗੀ ਹੋਈ, ਭੀੜ ਹੋਈ ਪਈ ਫੇਰ ਤਾਂ ਮੈਂ ਬਾਹਰ ਗਈ ਬਸ ਕੈਮਿਸਟ ਤੋਂ ਹੀ ਲੈਈ ਦਵਾਈ। ਮੈਂ ਕਿਹਾ ਡਾਕਟਰਾਂ ਕੋਲ ਜਾਣ ਦਾ ਹਾਲ ਨਹੀਂ
ਹਾਂ ਅੱਜ ਕੱਲ੍ਹ ਤੋਂ ਨਾ ਜਿਵੇਂ ਬਾਰਸ਼ੀ ਹੈ ਨਾ ਸੀਜਨ ਤੇ ਕਾੜੇ ਵਗੈਰਾ ਥੋੜਾ ਜਿਹਾ ਬੰਦਾ ਘਰੋਂ ਬਣਾ ਕੇ ਪੀ ਲਏ ਜੋਛਾਂਦੇ ਦਾ ਕਾੜਾ ਵਗੈਰਾ ਨਾ। ਉਹਦੇ ਨਾਲ ਵੀ ਕਾਫ਼ੀ ਸੋਹਣਾ ਫ਼ਰਕ ਪੈ ਜਾਂਦਾ ਹੈਗਾ, ਨਾਲੇ ਆਪਣੀ ਹਰਬਲ ਚੀਜ਼ ਹੈ ਕੋਈ ਨੁਕਸਾਨ ਨੁਕਸਾਨ ਨਈ। ਦਵਾਈਆਂ ਤਾਂ ਨਾਸ ਕਰ ਦੇੰਦਿਆ ਸਰੀਰ ਦਾ।
ਕਾੜੇ ਕਿੰਝ ਬਣਦੇ ਜੀ?
ਕਾੜਾ ਰੈਡੀ ਏਪੰਸਾਰੀ ਦੀ ਬਾਜ਼ਾਰ, ਦੁਕਾਨ ਤੋਂ ਨਾ ਪਾਊਚ ਮਿਲੇਗਾ ਤੁਹਾਨੂੰ ਦਸ ਰੁਪਏ ਦਾ। ਜੋਛਾਂਦੇ ਦਾ ਕੜਾ ਕਹ ਦੋ ਉਹਨੂੰ ਬਸ। ਹਾਂ ਉਹ ਮਿਲ ਜਾਂਦਾ ਏ, ਤੇ ਉਹਨੂੰ ਬਸ ਉਬਾਲੋ ਚਾਅ ਵਾਂਗ ਉਬਾਲ ਕੇ ਪੀ ਲੋੋ।
ਅੱਛਾ- ਅੱਛਾ, ਉਹਦੇ ਨਾਲ ਠੀਕ ਹੋ ਜਾਂਦਾ ਏ।
ਆ, ਹਾਂ, ਉਹਦੇ ਨਾਲ ਠੀਕ ਹੋ ਜਾਂਦਾ।
ਅੱਛਾ ਕੋਈ ਨਹੀਂ ਦੇਖਾਂਗੇ ਫੇਰ ਅਸੀਂ ਵੀ ਲੇ ਆਵਾਂਗੇ। ਬੱਚਿਆਂ ਨੂੰ ਵੀ ਹੋਇਆ ਰਿਆ ਏ।
ਬੱਚੇ ਵੀ ਪੀ ਸਕਦੇ ਨੇ ਉਹ। ਉਹਦੇ ਚ ਹੁੰਦਾ ਕਿ ਮੁਲੱਠੀ ਵਗੈਰਾ ਹੁੰਦੀ ਏ। ਥੋੜੇ ਅ ਆਯੁਰਵੈਦਿਕ ਚੀਜ਼ਾਂ ਦੀਆਂ ਹੁੰਦੀਆਂ ਅੱਛੀਆਂ।
ਹਾਂਜੀ।
ਸੌਂਫ, ਮਲੱਠੀ ਵਗੈਰਾ ਇਹ ਦਾ ਕਾੜਾ ਹੁੰਦਾ, ਤੇ ਗਲੋਏ ਵਗੈਰਾ ਹੁੰਦੀ ਹੈ ਜਰਾ ਮਾਸਾ। ਔਰ ਗਲੋਏ ਵਗੈਰਾ ਹੁੰਦੀ ਹੈ ਉਹਦੇ ਚ, ਜਿਹਦੇ ਚ ਬੁਖਾਰ ਵਗੈਰਾ ਵੀ ਨੀ ਚੜਦਾ ਥੋੜਾ
ਅੱਛਾ। ਫੇਰ ਉਹ ਨੁਕਸਾਨ ਵੀ ਨੀ ਕਰਦਾ। ਦਵਾਈਆਂ ਖਾ- ਖਾ ਕੇ ਵੀ ਅੰਦਰ ਖ਼ਤਮ ਹੀ ਹੁੰਦਾ ਸਭ।
ਹੋਰ ਹੁਣ ਹੈ ਕਿ ਅੱਜ ਕੱਲ ਦੇ ਡਾਕਟਰ ਕੀ ਦੇਣਗੇ ਇੱਕ ਰਕੋਨੈਣ ਦੀ ਗੋਲੀ ਦੇ ਦੇਣਗੇ ਰਾਤੀ ਦੁੱਧ ਨਾਲ ਲੈ ਲਿਓ ਐਡੀ ਤੇਜ਼ ਗ਼ਲਤ ਗੋਲੀ ਹੁੰਦੀ ਹਨਾ
ਅੱਛਾ
ਇੱਕ ਦਿਨ ਕਿਸੇ ਦਿਨ ਪਾਣੀ ਨਾਲ ਲੈ ਕੇ ਦੇਖੋ ਤੁਹਾਨੂੰ ਘੁੰਮਾ ਦੇਗੀ ਆ ਗੋਲੀ
ਅੱਛਾ ਹਾਂ ਬਸ ਇਹੀ ਕਹਿੰਦੇ ਨੇ ਰਾਤੀ ਦੁੱਧ ਨਾਲ ਲੈ ਲਿਆ ਕਰੋ ਗੋਲੀ ਹੈ ਵਾਲੀ ਸਟਰੋਂਗ ਹੁੰਦੀ ਹੈ ਤਾਂ ਹੀ ਕਹਿੰਦੇ ਨੇ
ਬਹੁਤ ਸਟਰੋਂਗ ਹੁੰਦੀ ਇੱਕ ਵਾਰੀ ਤਾਂ ਮੈਂ ਸਗੋਂ ਦੁਧ ਪੀਂਦੀ ਨੀ ਹੁੰਦੀ ਤੇ ਡਾਕਟਰ ਨੇ ਜਿਵੇਂ ਦਵਾਈ ਦਿੱਤੀ ਤੇ ਨਾ ਮੈਂ ਗੋਲੀ ਅਦਾ ਹੀ ਪਾਣੀ ਨਾਲ ਲੈ ਲਈ ਤੇ ਜਿਹੜੀ ਹੈ ਮੈਂ ਬਾਥਰੂਮ ਕਰਨ ਨੂੰ ਉੱਠਾਂ ਇਹ ਚੱਕਰ ਆਉਣ ਮੈਨੂੰ ਐ ਲਗਾਤਾਰ ਮੈਂ ਕਹਿ ਅਜ ਤੇ ਸੀਆਪਾਂ ਪਾ ਲਿਆ ਮੈਂ ਗੋਲੀ ਲੈ ਕੇ
ਹੋਏ ਲਈ ਅੱਜ ਕੱਲ ਇੰਨੀੇ ਤੇਜ਼ ਹੈਗੀਆਂ ਨੇ ਬਸ ਬੰਦਾ ਦੁੱਧ ਪੀਂਦਾ ਰਹੇ, ਤਾਕਤ ਦੀਆਂ ਚੀਜ਼ਾਂ ਖਾਂਦਾ ਰਹੇ ਨਾਲ, ਤਾਂ ਹੀ ਠੀਕ ਏ। ਗੋਲੀਆਂ ਖਾ ਕੇ ਤੇ, ਰਾਤੀ ਚਾਹੇ ਹਾਂ ਉਹ ਵੀ ਹੈਗਾ।
ਸਭ ਮਿਲਾਵਟੀ ਦੁੱਧ ਸਾਡੇ ਸਗੋਂ ਚਾਰ ਪੰਜ ਦਿਨ ਪਹਿਲੇ ਦੋਧੀ, ਦੁੱਧ ਦੇਣ ਆ ਰਿਹਾ ਤੇ ਉਦੋਂ ਗਰਮੀ ਬੜੀ ਸੀਗੀ। ਆਏ ਮੇਰੇ ਸਾਹਮਣੇ ਪਤਾ ਨੀ ਕੀ ਉਹ ਆਪਣੇ ਜੇਬ ਚ ਪੈਕਟ ਜਾਂ ਕੱਢਿਆ ਸੀ ਤੇ ਉਹ ਢੋਲ ਦੇ ਵਿੱਚ ਘੁਮਾ ਛੋੜਿਆ ਸੀ। ਮੈਂ ਕਿਹਾ ਮੇਰੇ ਸਾਹਮਣੇ ਤੁਸੀਂ ਮਿਲਾਵਟ ਕਰਦੇ ਪਏ ਔ। ਕਹਿੰਦੇ ਨਈ ਥੋੜਾ ਬਹੁਤਾ ਸੋਡਾ ਲਗਾਣਾ ਪੈਂਦਾ ਨਈ ਤਾਂ ਦੁੱਧ ਖਰਾਬ ਹੋ ਜਾਂਦਾ ਸਾਡਾ। ਹਾਂ ਤੇ ਇੱਕ ਦਿਨ ਮੈਂ ਸਗੋਂ ਗਲੀ ਦੇ ਮੋੜ ਤੇ ਦੇਖ ਐਡੀ ਵੱਡੀ ਬਰਫ਼ ਦੀ ਸਿਲੀ ਆਪਣੇ ਡਰਾਮਾ ਦੇ ਵਿੱਚ ਸੁੱਟੀ ਸ ਮੈਂ ਕਿਹਾ ਦ ਦੁੱਧ ਦਾ ਛਪੀਲ ਬਣਾ ਛੋੜੀ
ਹਾਂ
ਤੁਸੀਂ ਤਾਂ ਫੇਰ ਸਾਮਣੇ ਦੇਖਦੇ ਪਏ ਅਪਣਿਆ ਅੱਖਾਂ ਦੇ ਸਭ ਕੁਛ
ਹੋਰ
ਅਸੀਂ ਖੁਦ ਕੱਲ ਦੁੱਧ ਲਿਆਏ ਹਾ ਖ਼ਰਾਬ ਨੀ ਲਿਆ ਫੇਰ ਅਸੀਂ ਵਾਪਸ ਕਰਨ ਗਿਆ ਕਹਿੰਦੇ ਕਿ ਬਈ ਇਹਦਾ ਪਨੀਰ ਕੱਢ ਲਓ ਹੁਣ ਤੁਸੀਂ ਅਸੀਂ ਵਾਪਿਸ ਨਈ ਲੈਣਾ ਕਹਿੰਦਾ ਸਾਡਾ ਸਾਰਾ ਦੁੱਧ ਹੀ ਖ਼ਰਾਬ ਹੋ ਗਿਆ।
ਹਾਂ
ਸਭ ਨੂੰ ਫੇਰ ਵੰਡਿਆ ਹੀ ਕਿਉਂ ਜਦ ਦੁੱਧ ਖਰਾਬ ਹੋ ਗਿਆ।
ਉਹੀ ਤੇ ਬਸ ਅਗਲਿਆਂ ਨੇ ਆਪਣੀ ਦਿਹਾੜੀ ਪਾਣੀ ਹੀ ਪਾਣੀ ਹੈ।
ਹਾਂਜੀ
ਆਹੋ
ਬਾਕੀ ਹੁਣ ਤਾਂ ਮੀਂਹ ਪੈ- ਪੈ ਗਏ ਸਭ ਥੋੜਾ ਫੇਰ ਵੀ ਠੀਕ ਲੱਗਦਾ ਪਿਆ। ਬੱਚੇ ਖਾਂਦੇ ਪਏ ਪਕੌੜੇ
ਹਾਂ ਅਸੀਂ ਵੀ ਸਵੇਰੇ ਬਣਾਏ ਸੀ, ਮੈਂ ਸਗੋਂ ਬਣਾਉਣੇ ਸੀ ਘਿਆ- ਘਿਆ ਖਾ- ਖਾ ਕੇ ਨਾ ਘਰ ਦੇ ਉੱਬ ਕੇ ਰੋਜ਼ ਘਿਆ ਰੋਜ਼ ਘਿਆ ਅਰੇ ਸਬਜ਼ੀ ਬਣਾਵੇ ਵੀ ਬੰਦਾ ਕੀ, ਤੇ ਅੱਜ ਘਿਆ ਬਨਾਇਆ ਪਹਿਲਾ ਵੀ ਬੂ ਫੇਰ ਢਿੱਢ ਹੋ ਗਏ ਨਾਲ ਸਾਰਿਆਂ ਦੇਖ ਕੇ, ਮੈਂ ਕਿਹਾ ਚੱਲ ਮੈਂ ਕੋਫਤਾ ਬਣਾ ਦਿੰਦੀਆ ਫਿਰ ਥੋੜੇ ਖੁਸ਼ ਹੋ ਗਏ ਫਿਰ ਬੇਟਾ ਕਹਿੰਦਾ ਮੰਮੀ ਕੜਾਹੀ ਦੇ ਧਰੀ ਕੋਫਤੇ ਬਾਅਦ ਚ ਤਲਿਔ ਪਹਿਲੇ ਆਲੂ ਪਿਆਜ਼ ਦੇ
ਅੱਛਾ, ਹਾਂ ਬਸ ਸਾਡੇ ਇੱਥੇ ਵੀ ਕਲ ਤੋਂ ਹੀ ਪਕੌੜੇ ਬਣਦੇ ਪਏ ਨੇ ਕਲ ਸ਼ਾਮੀ ਵੀ ਪਕੌੜੇ ਬਣੇ ਆ, ਅੱਜ ਵੀ ਪਕੌੜੇ
ਆ ਸਾਡੇ ਪੰਜਾਬ ਚ ਤਾਂ ਬਿਮਾਰੀ ਹੁੰਦੀ ਹੈ ਹਨਾ ਕੋਈ ਜਰਾ ਜੇ ਬੱਦਲ ਹੋਇਆ ਨੀ ਜਾਂ ਕੜਾਹ ਬਣਾ ਲਓ ਜਾਂ ਪਕੌੜੇ ਬਣਾ ਲਓ ਦੋ ਚੀਜ਼ਾਂ ਹੀ ਆਉਂਦੀਆਂ, ਬੇਟੀ ਮੇਰੀ ਤਾਂ ਕਹਿੰਦੀ ਹੁੰਦੀ ਮੰਮੀ ਗੁਰਦੁਆਰੇ ਵਾਲਾ ਕੜਾਹ ਬਣਾ ਲਓ ਆਟੇ ਵਾਲਾ, ਗੁਰਦੁਆਰੇ ਵਾਲਾ ਕੜਾਹ ਬਣਾ ਲਓ ਆਟੇ ਵਾਲਾ
ਅੱਛਾ, ਉਹ ਤੇ ਮੈੰਨੂੰ ਵੀ ਬੜਾ ਸਵਾਦ ਲੱਗਦਾ, ਮੇਰਾ ਤੇ ਜਦੋਂ ਮਨ ਕਰਦਾ ਮੈਂ ਉਦੋਂ ਹੀ ਬਣਾ ਲੈਂਦੀ ਹਾਂ
ਹਾ ਉਹਦੇ ਨਾਲ ਪਰ ਗੁਰਦੁਆਰੇ ਵਰਗਾ ਤਾਂ ਸਾਡੇ ਕੋਲੋਂ ਨੀ ਬਣਦਾ ਜੋ ਮਰਜ਼ੀ ਕਰ ਲਈਏ ਉਹ ਤਾਂ ਦਿੰਦੇ, ਸਵਾਦ ਹੀ ਇੰਨਾ ਆ ਜਾਂਦਾ ਨਜ਼ਾਰਾ ਆ ਜਾਂਦਾ ਜਰਾ ਜ ਪ੍ਰਸ਼ਾਦ 'ਚ ਹੀ
ਹਾਂਜੀ, ਗੁਰਦੁਆਰੇ ਦਾ ਤੇ ਫਿਰ ਉਹ ਪ੍ਰਸ਼ਾਦ ਬਣ ਜਾਂਦਾ ਨਾ ਫੇਰ ਉਹਦਾ, ਅਲੱਗ ਹੀ ਸਵਾਦ ਆਉਂਦਾ
ਹਾਂ ਪਿੱਛੇ ਕਰਕੇ ਬਲਕੇ ਗਏ ਸੀ ਇੱਧਰ, ਗੁਰਦੁਆਰੇ ਦੇ ਵਿੱਚ ਆਪਣੇ ਲੁਧਿਆਣੇ ਆਈ ਸੀਗੀ ਮੈਂ ਤੇ ਇੱਥੇ ਕ ਹੈਗਾ ਸ਼ੀਸ਼ਿਆਂ ਵਾਲਾ ਗੁਰਦੁਆਰਾ ਬੜਾ ਫੇਮਸ ਹੈਗਾ
ਅੱਛਾ
ਉਹਨੂੰ ਸ਼ੀਸ਼ਿਆਂ ਵਾਲਾ ਹੀ ਕਹਿੰਦੇ ਨੇ, ਇੱਕ ਹੈ ਇੱਥੇ ਏ ਕਟਾਣੀ ਸਾਹਿਬ
ਅੱਛਾ
ਹਾਂ ਉੱਧਰ ਭਰਜਾਈ ਕਹਿੰਦੀ ਸੀ ਚਲੋ ਅਸੀਂ ਜਾਂਦੇ ਹ ਨਾ ਅਸੀਂ ਇੱਧਰ ਉਧਰ ਨੀ ਘੁੰਮਦੇ ਸੀ ਗੁਰਦੁਆਰਿਆਂ ਵਾਲੀ ਘੁੰਮੇ ਜੀ ਤੇ ਸਾਰਾ, ਤੇ ਉੱਥੋਂ ਮਿਲਿਆ ਇੰਨਾ ਸਵਾਦ ਕੜਾਹ ਮੈਂ ਕਹਿੰਦੀ ਆ ਹਜੇ ਤੱਕ ਮੈਨੂੰ ਨਾ ਪੰਦਰਾਂ ਦਿਨ ਹੋ ਗਏ ਖਾਦਿਆ ਵਾ, ਮੈਂ ਜੀਭ ਤੋਂ ਨੀ ਉਤਰਦਾ ਪਿਆ ਇੰਨਾ ਸਵਾਦ
ਹਮ ਹਮ ਹ ਅੱਛਾ
ਐਨ ਬੁਕੇ ਭਰ- ਭਰ ਕੇ, ਇਕ ਲੰਗਰ ਦੇਖੋ ਤਾਂ ਲੰਗਰ ਦੇ ਮੈਂ ਪਹਿਲੇ ਇੱਕ ਗੁਰਦੁਆਰੇ ਦੇਖੇ ਜਿਹਦੇ 'ਚ ਦੋ ਹਾਲ ਸੀਗੇ
ਅੱਛਾ
ਇੱਕ ਪਾਸੇ ਮੜਸ ਕੜੀ ਚੋਲ ਔਰ ਲੱਸੀ, ਇੱਕ ਪਾਸੇ ਦਾਲ ਫੁਲਕਾ ਔਰ ਚਾਹ
ਅੱਛਾ
ਇਹ ਵੀ ਸੰਗਤ ਦੀ ਆਪਣੀ ਮਰਜ਼ੀ ਆ ਵੀ ਤੁਸੀਂ ਕੜੀ ਚੌਲ ਖਾਣੇ ਆ ਜਾਂ ਦਾਲ ਫੁਲਕੇ ਵੱਲ ਜਾਣਾ ਹੈਗਾ
ਵੱਡਾ ਹੀ ਹੋਏਗਾ ਗੁਰਦੁਆਰਾ ਉਹ
ਬਹੁਤ ਵੱਡਾ ਸੀਗਾ, ਕਟਾਣੀ ਸਾਹਿਬ ਬਹੁਤ ਵੱਡਾ ਗੁਰਦਆਰਾ, ਤੇ ਉੱਥੇ ਤਕਰੀਬਨ ਨਾ ਆਸ ਪਾਸ ਗੰਨੇ ਦੇ ਖੇਤ ਨੇ ਬੜੇ, ਉੱਥੇ ਗੰਨੇ ਦੇ ਖੇਤ ਗੰਨੇ ਦੇ ਰਸ ਦੀ ਛਬੀਲ ਮਿਲਦੀ ਰਹਿੰਦੀ ਹੈ
ਅੱਛਾ
ਹਰ ਟਾਈਮ ਗੰਨੇ ਦਾ ਰਸ ਮਿਲਦਾ ਫ੍ਰਰੀ ਦੇ ਵਿੱਚ, ਗੰਨੇ ਦੇ ਰਸ ਦੀ ਖੀਰ ਗੰਨੇ ਦੇ ਰਸ ਦੀ ਛਬੀਲ, ਇੰਨਾ ਗੰਨੇ ਦਾ ਰਸ ਮਿਲਦਾ ਉੱਥੇ ਜਿੰਨਾ ਮਰਜ਼ੀ ਬਾਟੀਆਂ ਚ ਪੀਓ ਭਰ -ਭਰ ਕੇ
ਅੱਛਾ- ਅੱਛਾ ਮੈਂ ਤਾਂ ਪਹਿਲੀ ਵਾਰੀ ਸੁਣਿਆ ਤੁਹਾਡੇ ਕੋਲੋਂ
ਹਾਂ ਨਹੀਂ ਉਹ ਬਹੁਤ ਆਰਾਮ ਆਉਂਦਾ ਜਾ ਕੇ
ਉੱਥੇ ਉਹ ਲੁਧਿਆਣੇ
ਹੈਂ
ਉਹ ਵਾਲਾ ਗੁਰਦੁਆਰਾ ਦੇ ਦੇਖ
ਹਾਂ, ਹਾਂ ਉਹ ਹੈਗਾ ਉਹਦਾ ਨਾਮ ਹੀ ਹੈ ਕਟਾਣੀ ਸਾਹਿਬ
ਅੱਛਾ- ਅੱਛਾ ਚਲੋ ਵਧੀਆ ਗੱਲ
ਇੱਕ ਸ਼ੀਸ਼ਿਆਂ ਵਾਲਾ, ਸ਼ੀਸ਼ਿਆਂ ਵਾਲੇ ਗੁਰਦੁਆਰੇ ਸੀ ਗਏ ਸੀਗੇ, ਉੱਥੇ ਉਹਨਾ ਨੇ ਜਿਵੇਂ ਬਾਬਾ ਜੀ ਦੀ ਬੀੜ ਦੇ ਉੱਤੇ ਚਾਦਰ ਪਾਉਂਦੇ ਆ ਨਾ ਜਿਵੇਂ
ਹਾਂਜੀ
ਤੇ ਉਹਨਾਂ ਨੇ ਡਾਲਰਾਂ ਲਈ ਚਾਦਰ ਪਾ ਰੱਖੀ ਕੋਈ ਜਿਵੇਂ ਬਾਹਰ ਦੇ ਲੋਕੀ ਚੜਾਕੇ ਜਾਂਦੇ ਆ ਨਾ ਚਾਦਰ
ਹਾਂਜੀ
ਉਹ ਡੋਲਰ ਨਾਲ ਅਟੈਚ ਕਰਕੇ ਨਾ ਪੂਰੀ ਡੋਲਰ ਹੀ ਡੋਲਰ ਲਗਾ ਰੱਖੇ ਚਾਦਰ ਤੇ ਤੇ ਬਾਬਾ ਜੀ ਦੀ ਬੀੜ ਤੇ ਮੈਂ ਤਾਰਾਂ ਉਥੇ ਕੈਮਰੇ ਲੱਗੇ ਫੋਟੋ ਨੀ ਖਿੱਚਣ ਦਿੰਦੇ।
ਅੱਛਾ-ਅੱਛਾ
ਤੇ ਇੰਨੀ ਵੱਡੀ ਬਾਬਾ ਜ ਦੀ ਬੀੜ ਬਣਾ ਰਖੀ ਕੇ ਉਹਦੇ ਤੇ ਡਾਲਰਾਂ ਦੀ ਚਾਦਰਾ ਪਾਈਆਂ। ਨਹੀਂ ਐਨ ਸੋਹਣੀਆਂ ਇੰਨਾ ਪੈਹਾ ਲਗਾ ਰੱਖਿਆ ਉਸ ਗੁਰਦੁਆਰੇ ਤੇ
ਅੱਛਾ
ਹੂੰ
ਵਧੀਆ ਫਿਰ ਤੇ
ਉਹ ਤਾਂ ਫੇਮਸ ਹੀ ਕਹੋ ਨਾ ਸ਼ੀਸ਼ਿਆਂ ਵਾਲੇ ਗੁਰਦੁਆਰੇ ਜਾਣਾ ਉਹ ਨਾਮ ਹੀ ਉਹਦਾ ਸ਼ੀਸ਼ਿਆਂ ਵਾਲਾ
ਅੱਛਾ-ਅੱਛਾ ਸ਼ੀਸ਼ੇ ਦਾ ਹੀ ਬਣਿਆ ਹੋਏਗਾ ਨਾ ਸਾਰਾ
ਹਾਂ-ਹਾਂ-ਹਾਂ-ਹਾਂ ਸ਼ੀਸ਼ਿਆਂ ਦਾ ਹੀ ਬਣਿਆ ਹੋਇਆ। ਆ
ਹੋਰ ਬਸ
ਅ ਕੀ ਬਣਾਂਣਾ ਜੇ
ਅੱਜ ਹਜੇ ਤਾਂ ਪਕੌੜੇ ਖਾਏ ਇਹਨਾਂ ਨੇ ਸਭ ਨੇ ਦੇਖਦੇ ਹਾਂ ਕੁੱਛ ਖਾਣਾ ਵੀ ਹੈ ਨਹੀਂ
ਸਾਡੇ ਤਾਂ ਕੋਫਤੇ ਪਏ ਆ ਮੈਂ ਤਾਂ ਇੱਕ ਵਾਰੀ ਬਣਾਣੀ ਹੁਣੀ ਮੇਰੇ ਤੋਂ ਚਾਰ -ਚਾਰ ਤਾਂ ਬਣਦੀ ਨਹੀਂ। ਕੋਫਤੇ ਬਣਾ ਤੇ ਉਹੀ ਪੱਲੇ ਅੱਧੇ ਤੇ ਪੱਚਧੇ ਪਕੌੜੇ ਨਾਲ ਰਜੇ ਪਏ ਨੇ। ਹੁਣ ਜਿਹੜੇ- ਜਿਹੜੇ ਖਾਣਗੇ ਥੋੜੇ ਕੋਫਤੇ ਪਏ ਨੇ ਉਹਨਾਂ ਨਾਲ ਰੋਟੀ ਫੁੱਲਕੇ ਬਣ ਜਾਣਗੇ ਛੁੱਟੀ
ਹਾਂ ਬਸ ਇਹੀ ਪਕੌੜੇ ਖਾ ਕੇ ਵੀ ਪੇਟ ਭਰ ਜਾਂਦਾ।
ਬ੍ਰੈਡ ਦੇ ਪਕੌੜੇ ਤੇ ਖਾ ਕੇ ਪੇਟ ਭਰ ਜਾਂਦਾ।
ਹਾਂ ਮੈਂ ਤਾਂ ਆਲੂ ਪਿਆਜ ਆਲੇ ਬਣਾਏ ਸੀ ਜਿਆਦਾ ਫਿਰ ਨਾਲ ਹੀ ਕੋਫਤੇ ਤਲ ਤੇ ਉਸੇ ਕੜਾਹੀ ਦੇ ਵਿੱਚ ਹੀ ਨਾਲ ਈ ਹਾਂ ਹੋਰ ਰੁੱਕੀ ਹੁਣ ਬਾਰਿਸ਼ ਕੀ ਨਹੀਂ ਅਜੇ ਹੋ ਰਹੀ ਏ।
ਨਹੀਂ ਇੱਥੇ ਹੁੰਦੀ ਪਈ ਹੈ ਸਾਡੇ ਇੱਥੇ।
ਹਾਂ ਸਾਡੇ ਵੀ ਇੱਥੇ ਬ ਥੋੜੀ ਦੇਰ ਵਾਸਤੇ ਜਰਾ ਜਿਹਾ ਨਿਖਰਿਆ ਸੀਗਾ ਘੰਟਾ ਕ ਪਹਿਲੇ
ਅੱਛਾ ਰੁਕੀ ਨਹੀਂ ਬਸ ਸਵੇਰ ਦੀ
ਅ ਚਲੋ ਆਓ ਲਗਾਓ ਚੱਕਰ ਕਦੀ ਘਰ
ਹਾਂਜੀ ਕੋਈ ਨੀ ਹੈਗੀ ਹੈ ਜੀ।
ਹਾਂਜੀ ਠੀਕ ਹੈ ਜੀ ਹਨਾ ਫਿਰ ਸਤਿ ਸ਼੍ਰੀ ਅਕਾਲ ਜੀ।
ਹਾਂਜੀ ਸਤਿ ਸ਼੍ਰੀ ਅਕਾਲ।